ਹੋ ਹਾਂਜੀ ਸਸ੍ਰੀ ਅਕਾਲ ਹਾਂਜੀ ਹੋਰ ਕੀ ਹਾਲ ਚਾਲ ਏ
ਬਸ ਵਧੀਆ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ?
ਬਸ ਮੈਂ ਵੀ ਠੀਕ- ਠਾਕ, ਹੋਰ ਤੁਸੀਂ ਸੁਣਾਓ ਬੱਚੇ
ਹਾਂ ਹਾਂਜੀ ਸਭ ਵਧੀਆ
ਹਾਂਜੀ-ਹਾਂਜੀ, ਚਲੋ ਹੋਰ ਦੱਸੋ?
ਹਾਂਜੀ, ਮੈਂ ਨਾ ਤੁਹਾਡੇ ਕੋਲੋਂ ਇੱਕ ਗੱਲ ਪੁੱਛਣੀ ਸੀ ਯਾਰ
ਅੱਛਾ-ਅੱਛਾ, ਹਾਂ ਤੁਆਡੀ ਅੱਧੀ ਕੱਲ ਕੋਲ ਆਈ ਸੀ ਤੇ ਤਧੀ ਮੈਂ ਕੀਤੀ ਏ ਮੈਂ ਕਿਆ ਕੋਲ ਬੈਕ ਕਰਾਂ ਕੋਈ ਬੋਤ ਜ਼ਰੂਰੀ ਕੰਮ ਨਾ ਹੋਇਆ, ਹਾਂਜੀ ਬੋਲੋ ਜੀ ਬੋਲੋ ਬਿਲਕੁਲ
ਅ ਮੈਂ ਨਾ ਮਾਰਕੀਟ ਤੋਂ ਇਕ ਲੈ ਕੇ ਆਈ ਆਂ ਸੂਟ, ਬਨਾਰਸੀ ਵਿੱਚ। ਤੇ ਨਾ ਵਾਈਟ ਕਲਰ ਦਾ ਜੇ ਓ, ਔਫ ਵਾਈਟ ਕਲਰ ਏ ਨਾ। ਓ ਕਲਰ ਵਿੱਚ ਸੂਟ ਏ, ਲੈ ਤੇ ਆਈ ਆ ਮੈਂ ਤੇ ਮੰਮੀ ਮਨਾ ਕਰਦੇ ਪਏ ਨੇ ਕਿ ਤੂੰ ਵਾਈਟ, ਐਵੇਂ ਦਾ ਕੱਪੜਾ ਨਾ ਲੈ ਕੇ ਜਾ, ਮਤਲਬ ਇੱਥੋਂ ਨਾ ਲੈ ਕੇ ਜਾ ਤੇ ਮੈਂ ਸੋਚ ਰਈ ਆਂ ਕਿ, ਏਨੂੰ ਨਾ ਕੁਛ ਕਲਰ ਕਰਵਾ ਲਾਂ।
ਹਾਂ, ਅੱਛਾ ਆਈਡੀਆ ਐ ਅ ਬਿਲ ਕੁਲ ਅੱਛਾ ਆਈਡੀਆ ਏ ਤੇ, ਜਿਵੇਂ ਤੁਆਡਾ ਜੋ ਵੀ ਮਨ ਕਰਦਾ ਪਿਆ ਕਲਰ ਕਰਵਾ ਲੋ, ਅੱਜ-ਕੱਲ ਹੋ ਜਾਂਦੇ ਨੇ ਸੂਟ। ਕਲਰ, ਹਾਂ ਜਦ ਵੈਮ ਕਰਦੇ ਪਏ ਨੇ ਤੁਆਡੀ ਮੰਮਾ, ਬਈ ਪੇਕਿਓਂ ਨੀ ਲੈ ਕੇ ਜਾਂਦੇ ਵਾਈਟ। ਤੇ ਨਾ ਲੈ ਕੇ ਜਾਓ ਫਿਰ, ਅਗਲਾ ਵੱਡਾ ਬੰਦਾ ਵੈਮ
ਦਿੰਦੇ ਪਏ ਸੀ ਦੇ, ਕਹਿੰਦੇ ਤੂੰ ਵਾਈਟ ਨੀ ਲੈਣਾ, ਮੈਨੂੰ ਨਾ ਅੱਛਾ ਲੱਗਿਆ ਮੈਂ ਕਿਆ ਮੰਮੀ ਚਲ ਲੈ ਲੈਂਨੀ ਆਂ, ਲੈ ਤੇ ਆਈ ਆਂ
ਹੂੰ ਹੂੰ ਹੂੰ, ਓ ਜਿਹੜੇ ਵੱਡੇ ਬੰਦੇ ਹੁੰਦੇ ਨਾ ਵੈਮ ਕਰਦੇ ਨੇ ਸ ਬਈ ਘਰ ਦੇ ਵੱਡੇ, ਵਾਈਟ ਕੱਪੜਾ, ਨਾਲੇ ਪੇਕਿਓ ਲੈ ਜਾ ਰਹੇ ਤਦ ਓਨਾ ਨੂੰ ਹੁੰਦਾ ਕੀ ਕੋਈ ਸੋਹਨਾ ਜਿਆ ਕਲਰ ਰਏ। ਨਈ ਮੈਂ ਤੁਆਨੂੰ ਦੱਸਾਂ ਇੱਕ ਗੱਲ, ਪਤੈ ਕੀ ਸਾਡੇ ਵੀ ਇੱਥੋਂ ਨਾ ਜਿਵੇਂ ਬਨਾਰ ਸੀ ਥਾਣ ਨਾਲੋਂ ਨਾ ਵਾਈਟ ਲੈ ਲੋ ਜਾਂ ਜਿਵੇਂ ਇੱਥੇ ਜੋ ਬਾਜ਼ਾਰ ਲੱਗਦੇ ਨੇ ਹੈਨਾ, ਓ ਬਾਜ਼ਾਰਾਂ ਚੋਂ ਜਿਵੇਂ ਬਨਾਰਸੀ ਕੱਪੜਾ ਬੋਤ ਆਂਦੈ। ਤੇ ਮਤਲਬ ਕਿ ਵਿੰਟਰ ਚ ਜਿਆਦਾ ਪਾਇਆ ਜਾਂਦਾ, ਹਜੇ ਤੇ ਮੌਸਮ ਵੀ ਨੀ, ਐ ਦੋ ਮਹੀਨੇ ਤੇ ਪਏਗਾ ਨੀ ਏ ਕੱਪ ਪੜਾ, ਕਿਉਂਕਿ ਲਾਈਨਿੰਗ ਵੀ ਲੱਗੇਗੀ, ਚੁੱਭਦਾ ਵੀ ਐ, ਹਾਂ ਹਜੇ ਤੇ ਨੀ ਫਿਲਹਾਲ ਪਏਗਾ ਤੁਸੀਂ ਐਵੇਂ ਕਰੋ, ਏਨੂੰ ਨਾ ਕਲਰ ਕਰਾਲੋ ਕੋਈ ਸੋਹਣਾ ਜਾ। ਮੇਰਾ ਪਤਾ ਕਿ ਏ, ਅ ਮੇਰੀ ਸਿਸ ਇਨ ਲੋਅ ਆਈ ਦੀ ਸੀ ਓ ਅਪਨੀ ਬੇਟੀ ਵਾਸਤੇ ਨਾ ਪੰਜ ਮੀਟਰ ਕੱਠਾ ਕੱਪੜਾ ਲੈ ਗਈ ਸੀ ਵਾਈਟ, ਓਨੇ ਸੋਚਿਆ ਸੀ ਕਿ ਬਈ ਇੱਕ ਕਮੀਜ਼ ਬਣ ਜਾਏਗਾ, ਇੱਕ ਚੁੰਨੀ ਬਣ ਜਾਏਗੀ। ਠੀਕ ਐ, ਨਾ ਤੇ ਬਈ ਐਵੇਂ ਸਲਵਾਰ ਕੋਈ ਵੀ ਚੱਲ ਜੇਗੀ ਤੇ ਅੱਛਾ ਲੱਗੇਗਾ ਮਹਿੰਗੇ ਵਾਲਾ ਸੂਟ। ਤੇ ਓਦੀ ਫੇਰ ਨਾ ਓਨਾਂ ਘਰ ਵਿਆਹ ਆ ਗਿਆ, ਮੇਰੀ ਓਨੇ ਫੇਰ ਨਨਾਣ ਦੀ ਕੁੜੀ ਨੇ ਕੀ ਕੀਤਾ ਜਦੋਂ ਓਨਾਂ ਘਰ ਵਿਆ ਆਇਆ ਨਾ, ਓਨੇ ਪੰਜ ਮੀਟਰ ਕਲਰ ਕਰਾਇਆ, ਮਜੈਂਟਾ ਕਲਰ। ਠੀਕ ਏ, ਮਜੰਟਾ ਕਲਰ ਕਰਾਇਆ, ਹਾਂ ਡਾਰਕ ਕਰਾਇਆ ਤੇ ਓਨੇ ਕੀ ਕੀਤਾ ਓਦਾ ਈ ਥੱਲੇ ਸ਼ਰਾਰਾ ਸਵਾਇਆ, ਸ਼ੌਟ ਕਮੀਜ਼ ਸਵਾਇਆ ਔਰ ਓਦੇ ਟੇਲਰ ਨੇ ਕੀ ਕੀਤ ਤਾਂ ਸਾਈਡ ਤੋਂ ਜੋ ਕੱਪੜਾ ਬਚਿਆ ਨਾ ਓਦੀ ਅੱਜ-ਕੱਲ ਜੋ ਪੋਟਲੀ ਦਾ ਫੈਸ਼ਨ ਨੀ ਐ ਗੁੱਥੀ ਬੋਲਦੇ ਐ ਜਿਨੂੰ
ਅੱਛਾ, ਅੱਛਾ ਹਾਂਜੀ।
ਓ ਬਣਾ ਤੀ, ਮਤਲਬ ਤੁਸੀਂ ਵੀ ਐਵੇਂ ਦੇਖੋ ਤੁਆਡਾ ਹੁਣ ਥਾਣ ਨਾਲ ਨੀ ਐ ਸੂਟ ਐ ਜਾਂ ਥਾਨ ਨਾਲ ਐ।
ਨਈਂ ਮੇਰਾ ਸੂਟ ਹੈਗਾ ਐ, ਮਤਲਬ ਸ਼ਰਟ ਅਲੱਗ ਬੋਟਮ, ਹੈਵੀ ਦੁਪੱਟਾ।
ਤੇ ਚ ਅੱਛਾ। ਤੁਸੀਂ ਨਾ ਇੱਕ ਅੱਛਾ ਮੈਂ ਦੱਸਾਂ, ਇੱਕ ਅਡਵਾਈਸ ਦਵਾਂ, ਤੁਸੀਂ ਕਲਰ ਕਰ ਲੋ ਅਪਣੀ ਮਰਜ਼ੀ ਦਾ। ਜੋ ਤੁਆਨੂੰ ਪਸੰਦ ਏ, ਹੈਂ ਤੇ ਜਿਵੇਂ ਤੁਸੀਂ ਹੈ ਵੀ ਪਤਲੇ ਜਿਓ ਤੇ ਤੁਸੀਂ ਕਰੋ ਸ਼ੋਰਟ-ਕਮੀਜ਼ ਬਣਾਓ, ਅੱਜ-ਕੱਲ ਨਾ ਬੈੱਲ-ਬੋਟਮ ਦਾ ਫੈਸ਼ਨ ਏ, ਕਿਉਂਕਿ ਤੁਆਡਾ ਸ਼ਰਾਰਾ ਤੇ ਬਣ ਨੀ ਸਕੇਗਾ, ਸਲਵਾਰ ਦਾ ਕੱਪੜਾ ਦੋ-ਢਾਈ ਮੀਟਰ ਹੋਣੈ। ਸ਼ਰਾਰਾ ਵਾਸਤੇ ਤਾਂ ਕੱਪੜਾ ਬੋਹ ਚਾਈਦੈ, ਹਾਂ ਤੇ ਓਈ ਤੁਸੀਂ ਨਾ ਅਜ ਕੱਲ ਬੈੱਲ-ਬੋਟਮ ਦਾ ਫੈਸ਼ਨ ਐ, ਚਾਹੇ ਤੇ ਕਲੀਆਂ ਵਾਲੀ ਬੈੱਲ-ਬੋਟਮ ਬਣਵਾ ਲੋ ਚਾਹੇ ਪਲੇਨ ਵਿੱਚ ਬਣਵਾ ਲੋ, ਬੈੱਲ-ਬੋਟਮ ਹਾਂ ਤੇ ਕਿਉਂਕਿ ਤੁਸੀਂ ਹੈ ਵੀ ਪਤਲੇ ਨਾ। ਤੇ ਸ਼ੋਰਟ ਕਮੀਜ਼ ਬੈੱਲ-ਬੋਟਮ, ਬੋਤ ਪਿਆਰਾ ਡੀਸੈਂਟ ਜਾਂ ਸੂਟ ਬਣ ਜਾਏਗਾ, ਬੋਤ ਪਿਆਰਾ। ਬਿਲਕੁਲ ਸੋਬਰ ਜਾ ਸੂਟ ਬਣਵਾ ਲੋ, ਹਾਂ।
ਪਈ ਸੀ ਕਿ ਮੈਂ ਏਹੀ ਬਣਵਾ ਕੇ ਲੈ ਕੇ ਜਾਵਾਂ।
ਹੂੰ-ਹੂੰ, ਹਾਂ, ਹੁਣ ਆਏ ਤੇ ਓ ਆਪਣੇ ਸ਼ਹਿਰ ਤੇ ਬਣਵਾ ਕੇ ਲੈ ਜੋ।
ਹਾਂ, ਪਿਛਲੇ, ਪਿਛਲੀ ਵਾਰ ਨਾ ਮੈ ਸੂਟ ਲਿਤਾ ਸੀ, ਐ ਹੋਵੇ ਚਾਰ-ਪੰਜ ਮਹੀਨੇ ਤੇ ਬੈਲ ਬੋਟਮ ਹੀ ਸਵਾਈ ਸੀ, ਮੈ ਸ਼ਰਟ, ਸ਼ੋਟ
ਬੈਲ ਬੋਟਮ। ਤੇ ਸ ਲੱਗ ਠੀਕ ਵੀ ਲੱਗ ਰਿਹਾ ਸੀ, ਫਿਰ ਮੈਨੂੰ ਐਵੇ ਲਗਿਆ ਕਿ ਮੈ ਕਿਹਾ ਇਹਦਾ ਵੀ ਕੁ ਕੁਛ ਅਲਗ ਜਾ ਡਿਜ਼ਾਇਨ ਦੇਖਾਂ, ਕਲੀਆਂ ਵਾਲੀ ਵੀ ਤੇ ਬੈਲ-ਬੋਟਮ ਚਲਦੇ ਪੇਨ ਤੇ ਤੁਸੀ ਦਸਦੇ ਪੇ ਓ, ਮੈਨੂੰ ਜਿਹੜਾ।
ਹੁਣ, ਅਗਰ ਤੁਸੀ ਉਹ ਪਲੇਨ ਬਣਵਾਈ ਨਾ ਬੈਲਵੋ ਹੁਣ ਕਲੀਆਂ ਵਾਲੀ ਤੇ ਆਜੋ, ਔਰ ਦੂਜਾ ਕੰਮ ਕੀ ਕਰੋ ਮੈ ਤੁਹਾਨੂੰ ਦੱਸ ਅਗਰ, ਜਿਵੇਂ ਕਿਉਕਿ ਆ ਪਏਗਾ ਤੇ ਇਹ ਸਰਦੀਆਂ 'ਚ, ਔਰ ਸਰਦੀਆਂ'ਚ ਤੁਹਾਨੂੰ ਪਤਾ ਕੋਈ ਨਾ ਕੋਈ ਓਕੇਸ਼ਨ, ਵਿਆਹ ਆਏ ਰਹਿਦੇ ਨੇ। ਤੁਸੀ ਕੀ ਕਰੋ, ਐਦੇ ਥੱਲੇ ਨਾ ਜੋ ਲੈਸ ਆਂਦੀ ਐ ਨਾ ਪਾਰੇ ਵਾਲੀਆਂ ਜਿਵੇ ਮੋਤੀਆਂ ਵਾਲੀ, ਜਰਕਣ ਵਾਲੀ, ਜਿਵੇ ਇਹਦੇ'ਚ ਵਿਵਿੰਕ ਕਿਹਦੀ ਏ, ਗੋਲਡਨ, ਸਿਲਵਰ?
ਗੋਲਡਨ ਦੀ ਏ।
ਗੋਲਡਨ ਏਨਾ, ਤੇ ਗੋਲਡਨ ਦੀ ਹੀ ਲੈਸ ਲੈਲੋ ਤੇ ਗੋਲਡਨ ਲੈਸ ਦੇ ਜਿਵੇ ਬਾਜੂ ਤੇ ਲਵਾਲੀ, ਔਰ ਘੇਰੇ ਤੇ ਲਗਵਾਲੀ। ਅੱਗੇ-ਪਿੱਛੇ ਲਵਾਨੀ ਏ, ਅੱਗੇ-ਪਿੱਛੇ ਲਵਾਲੋ, ਜੇ ਤੇ ਬੋਡਰ ਏ ਤੇ, ਮੈ ਪਤਾ ਮੈਂ ਅਪਣਾ ਦੱਸਾ ਮੈ ਨਾ ਕੀ ਕੀਤਾ, ਮੇਰੀ ਨਾ ਅਹ ਜਠਾਨੀ ਦੀ ਐਨੀਵਰਸ ਸੀ, ਮੈਨੂੰ ਵੀਨਾ ਮੈ ਨੀਚੇ ਤੇ ਟਿਊਅਹ ਧੋਤੀ ਸਵਾਲੀ ਤੇ ਠੀਕ ਏ, ਤੇ ਉਤੇ ਜੋ ਕਮੀਜ ਸੀ ਨਾ ਬਨਾਰਸੀ, ਮੈ ਮਜੰਟਾ ਈ ਲਿੱ ਸੀ, ਕਿਉਕਿ ਮਜੰਟਾ ਮੇਰਾ ਫੇਵਰੇਟ ਕਲਰ ਏ, ਮੈ ਮਜੰਟਾ ਲਿੱਤਾ ਵਿੰਟਰ ਵਿਚ ਅਛਾ ਲਗਦਾ ਨਾ, ਮਜੰਟਾ। ਮੈ ਮਜੰਟਾ ਦਾ ਕਮੀਜ਼ ਸਵਾਇਆ, ਉਹਦਾ ਨੈਕ ਡਿਜਾਇਨ ਬੜਾ ਯੂਨੀਕ ਬਣਵਾਇਆ ਸੀ, ਫੋਨ 'ਇਚੋ ਦੇਖਿਆ। ਸਕਰੀਨ-ਸ਼ੋਟ ਖਿੱਚਿਆ, ਜਿਵੇ ਡੀਪ ਨੈਕ ਹੋਗੀ, ਫਿਰ ਉਤੇ ਨੈਟ ਦੀ ਨੈਕ ਸੀ, ਡਬਲ ਨੈਕ ਸੀ, ਤੇ ਹਾਂ, ਤੇ ਫਰੰਟ ਦਾ, ਔਰ ਫਰੰਟ ਕੀ ਕੀਤਾ, ਅਪ-ਡਾਊਨ ਵਾਲਾ ਨੀ ਹੁੰਦਾ ਕਿ ਬੈਕ ਤੋ ਉਚਾ ਓਰ ਪਿੱਛੋਂ ਨੀਚਾ, ਲੰਬਾ ਤੇ ਕਿਉਕਿ ਉਚਾ ਰੱਖਣ ਨਾਲ ਕਿਉਕਿ ਮੈਨੂੰ ਧੋਤੀ ਦਿਖਾਣੀ ਸੀ ਅਪਣੀ, ਤੇ ਮੈਨੂੰ ਉਚਾ ਰੱਖਣਾ ਪਿਆ ਪਿੱਛੋ ਲੰਬਾ ਕਰ ਲਿਆ, ਔਰ ਉਹਦੇ ਥੱਲੇ ਨਾ ਬੋਰਡਰ ਸੀ ਸਾਰਾ, ਤੇ ਮੈ ਕੀ ਕੀਤਾ ਬੋਰਡਰ ਕਟਵਾ ਤਾਂ, ਬੋਰਡਰ ਕਟਵਾਕੇ ਉਹਦੀ ਬਾਜੂ ਬਣਵਾ ਲੀਆਂ, ਕਿ ਬਾਜੂ ਬਿਲਕੁਲ ਡਿਫਰੈਂਟ ਲੱਗ ਰਿਹੀਆਂ ਸੀ ਉਹਦੀਆਂ।
ਠੀਕ ਏ, ਠੀਕ ਏ।
ਤੇ, ਹਾਂ, ਤੇ ਫੇਰ ਲੈਸ ਲੈਈ ਸੀ ਮੈ ਲੈਸ ਲਗਵਾ ਲੀ ਸੀ, ਫਿਰ ਥੋੜੇ ਜਿਹੇ ਜਰਕਨ ਲੈ ਆਈ ਜਰਕਨ ਲਗਾਲੇ, ਜਿਵੇ ਗਲਿਆ ਡਬਲ ਡਬਲ ਗਲੇ ਉੱਤੇ ਬਰੀਕ ਲੈਸ ਲਗਾਲੀ, ਐਵੇਂ, ਐਵੇ ਨਾ ਤੁਸੀ ਐ ਹੈਵੀ ਸੂਟ ਬਣ ਜੇਗਾ, ਤੁਸੀ ਦੇਖ ਹੋਗੇ ਨਾ, ਐਹੀ ਸੂਟ ਇੰਨੇ-ਇਨੀ ਰੇਂਜ ਦੇ ਹੁੰਦੇ ਨੇ ਬਜਾਰ 'ਚ ਇੰਨੇ-ਇੰਨੇ ਰੇਟ ਇਹਨਾ ਨੇ ਕੀ ਕੀਤਾ ਹੁੰਦਾ, ਐਈ ਸਭ ਕੁੱਛ ਲਗਾਇਆ ਹੁੰਦਾ, ਤੇ ਇੰਨੇ ਮਹਿੰਗੇ ਕਰ ਦਿੰਦੇ ਨੇ।
ਹਾਂ-ਨਹੀ, ਐ ਵੀ ਕਰਦਾ ਸੀ, ਮੇਰੇ ਨਾ ਨੀਚੇ ਜਿਵੇ ਸ਼ਰਟ ਦੇ ਨਾ ਨੀਚੇ ਬੋਡਰ ਨਹੀ ਹੈ ਗਲਾ ਏ ਨਾ, ਗਲਾ ਬਨਿਆ ਹੋਇਆ ਵੇ। ਤੇ ਸਲੀਵਸ ਵੀ ਪਲੇਨ ਹੈਗੀਆਂ ਨੇ, ਤੇ ਮੈ ਕਿਹਾ ਸਲੀਵਸ ਦਾ ਵੀ ਕੁਛ
ਹੂੰ, ਤੇ ਮ ਇਕ ਹੋਰ ਏਡਵਾਈਜ ਦਾ ਤੁਹਾਨੂੰ, ਮੈ ਦੱਸ ਜਿਵੇਂ ਨਾ ਗਲਾ ਬਨਿਆ ਦਾ, ਤੁਸੀ ਪਹਿਲੇ ਨਾ ਸੂਟ ਸਵਾਲੋ, ਜਿਵੇਂ ਤੁਸੀ ਸਵਾਣਾ। ਠੀਕ ਏ, ਸਵਾਣ ਤੋ ਬਾਅਦ ਮੈਂ ਤੇ ਕੀ ਕਰਨੀ ਆਂ, ਹੁਣ ਜਿਵੇ ਇਹਨੂੰ ਪਾਰਟੀ ਵੇਅਰ ਲੁਕ ਦਿੰਨੀ ਆ, ਅਸੀਂ ਇਹਨੂੰ ਹਾਈਲਾਈਟ ਕਰਨਾ, ਉਹ ਸਟੋਨ ਨੀ ਆਂਦੇ ਛੋਟੇ-ਛੋਟੇ, ਸਟੋਨ ਆਂਦੇ ਨੇ ਹੁਣ ਜਿਵੇਂ ਤੁਸੀ ਕਹਿ ਰਹੇ ਓ, ਮੇਰਾ ਗਲਾ ਬਣਿਆ ਦੈ। ਇਕ ਵਾਰੀ ਨਾ ਯਾ ਮੈਨੂੰ ਫੋਟੋ ਭੇਜਣਾ, ਜਿਵੇਂ ਗਲਾ ਬਨਿਆ ਦਾ ਨਾ ਗਲੇ ਦੀ ਜਿਵੇ ਲਾਈਕ ਬਨਾਰਸੀ ਸੂਟਾਂ'ਚ ਜਿਆਦਾਤਰ ਅੰਬੀ ਟਾਈਪ ਹੁੰਦੈ, ਹਨਾ, ਕੁਛ ਨਾ ਕੁਛ ਏਵੇ ਦਾ ਬੰਨਿਆ ਹੁੰਦੈ, ਉਹਨੂੰ ਅੰਬੀ ਨੂੰ ਹਨਾ, ਐਵੇ ਹੁੰਦਾ ਨਾ, ਉਹਨੁੰ ਅੰਬੀ ਨੂੰ ਨਾ ਤੁਸੀ ਉਸ ਸਟੋਨ ਲਗਾ-ਲਗਾਕੇ ਨਾ, ਹਾਈਲਾਈਟ ਕਰਲੋ ਸਾਰੇ।
ਅਛਾ।
ਤੁਹਾਡੇ ਸੂਟ ਦੀ ਲੁਕ ਚੇਂਜ ਹੋ ਜਾਏਗੀ, ਮੈ ਤੇ ਐਂਵੇ ਈ ਕਰਦੀ ਆ, ਮੈ ਨਾ ਕੀ ਕਰਦੀ ਆਂ, ਮੈ ਕਦੀ ਨਾ ਸੂਟ ਨਹੀ ਖਰੀਦ ਦੀ ਹੈਵੀ, ਮੈਰਿਜ ਵਾਸਤੇ ਵੀ ਮੈਂ ਸਿਰਫ ਫੈਬਰਿਕ ਖਰੀਦਣੀ ਆ, ਔਰ ਉਹ ਚਲਾਂਨੀ ਆ ਦਿਮਾਗ, ਸਿਰਫ।
ਅੱਛਾ ਫੈਬਰਿਕ ਨੂੰ ਈ ਵਰਤਦੇ ਓ, ਡਿਜ਼ਾਈਨ।
ਫੈਬਰਿਕ ਨੂੰ ਹੀ ਡਿਜ਼ਾਇਨ ਕਰਨੀ ਆ, ਜਿਵੇਂ ਦੱਸ ਜੋ ਗਲਾ ਬਣਿਆ ਦਾ, ਯਾ ਬਾਜ ਜੋ ਇਹ ਮੈਂ ਬਾਜੂ ਨੂੰ ਸੋਹਣਾ ਦਿਖਾਣਾ ਚਾਹ ਰਹੀ ਆ, ਤੇ ਇਹਦੇ ਉੱਤੇ ਤੁਸੀਂ ਸਟੋਨ ਲੈਕੇ ਨਾ ਅੰਬੀ, ਅੰਬੀ ਨੂੰ ਹਾਈਲਾਈਟ ਕਰੋਗੇ ਨਾ ਤੇ ਉਹ ਫਿਰ ਜਦੋਂ ਪਾਓਗੇ ਨਾ, ਦੂਰੋਂ ਈ ਉਹ ਫਿਰ ਦਿਖੇਗੀ ਪ੍ਰੋਪਰ।
ਕੋਈ ਨੀ ਮੈਂ ਤੁਹਾਨੂੰ ਨਾ ਇੱਕ ਵਾਰ, ਫੋਟੋ ਭੇਜਾਂਗੀ ਫਿਰ ਤੁਸੀਂ ਦੱਸਣਾ ਮੈਨੂੰ।
ਹਾਂ ਤੇ ਜੋ ਗਲਾ ਹੈਗਾ, ਗਲਾ ਦੀ ਅਗਰ ਪੱਟੀ ਲੱਗੀ ਦੀ ਏ, ਉਹਦੇ ਤੇ ਅੱਜ-ਕਲ ਬੜੇ ਸੋਹਣੇ ਹਾਂ, ਬਟਨ ਚੱਲਦੇ ਨੇ ਜਰਕਣ ਵਾਲੇ। ਆ, ਆਂਦੇ ਮਹਿੰਗੇ ਨੇ, ਜਿਵੇਂ ਸੋ ਰੁਪਏ ਦਾ ਇੱਕ ਬਟਨ ਆਗਿਆ ਜਿੰਨਾ ਮਰਜ਼ੀ ਮਹਿੰਗਾ ਲੈ ਲਓ, ਸੌ ਤੋਂ ਸ਼ੁਰੂਆਤ ਹੁੰਦੀ ਏ, ਜਿਵੇਂ ਦੋ-ਤਿੰਨ, ਹਾਂਜੀ ਵੀ ਬਣਾਣਾ ਚਾਹੁੰਦੇ ਓ, ਤੇ ਕਿਉਂਕਿ ਇਹ ਤੇ ਗਰਮੀ'ਚ ਪਏਗਾ ਨੀ ਕਿ ਕੋਟਨ ਨੇ ਅਸੀਂ ਐਵੇਂ ਸੁਆਕੇ ਪਾ ਲੀਏ। ਤੇ ਐ ਤੇ, ਲੁਕ ਈ ਪਾਰ ਦਿੰਦਾ, ਬਨਾਰਸੀ ਤੇ ਉਹ ਵੀ ਬੜਾ ਪਿਆ, ਓਰ ਬਨਾਰਸੀ ਦਾ ਨਾ ਫੈਸ਼ਨ ਵੀ ਨਹੀਂ ਜਾਂਦਾ। ਬਾਰਾਂ ਮਹੀਨੇ ਉਹਦਾ, ਐਵਰਗ੍ਰੀਨ ਹੈਗਾ। ਹਾਂ ਫੈਸ਼ਨ ਨਹੀਂ ਜਾਂਦਾ, ਤੇ ਤੁਸੀਂ ਐਵੇਂ ਕਰਲੋ, ਕਲਰ ਕਰਾਲੋ, ਪਰ ਕਲਰ ਕਰਾਣ ਤੋਂ ਪਹਿਲੇ ਉਹਨੂੰ ਪੁੱਛਣਾ, ਗਰੰਟੀ ਏ, ਸਿੱਕੜੇਗਾ ਤੇ ਨਹੀਂ।
ਅੱਛਾ, ਸ਼੍ਰਿੰਕ ਹੋ ਜਾਂਦਾ ਏ?
ਕਿ, ਕਈ ਉਹਨੂੰ ਦਿਖਾ ਲੈਂਨ ਨਾ ਕਪੜੇ-ਕਪੜੇ ਦੇ ਅਕੋਰਡਿੰਗ ਏ, ਹੁਣ ਮੈਨੂੰ ਕੀ ਪਤਾ ਬਨਾਰਸੀ ਹੁਨ ਤੁਹਾਡੇ ਕਿੱਧਰ ਤੇ ਕਈ ਵਾਰੀ ਬਨਾਰਸੀ ਜਿਵੇਂ ਅੱਜ-ਕੱਲ ਹੁੰਦੇ ਨੇ, ਓਰੀਜਨਲ ਬਨਾਰਸੀ ਤੇ ਨਹੀਂ ਹੁੰਦਾ। ਕਈ ਵਾਰੀ ਜੋਰਸ਼ਟ ਉੱਤੇ ਬਨਾਇਆ ਹੁੰਦਾ ਇਹਨਾਂ ਨੇ, ਉਹ ਕੀਤੀ ਹੁੰਦੀ ਵੀਵਿੰਗ। ਹਨਾ, ਕਈ ਵਾਰੀ ਓਰਗੇਂਜਾ ਐਵੇਂ ਤੇ, ਉਹਨੂੰ ਪੁੱਛ ਲੈਨਾ, ਕਿ ਕਈ ਵਾਰੀ ਨਾ ਜ਼ੋਰਜਟ ਉੱਤੇ ਨਾ ਉਹ, ਜੇ ਪਿਓਰ ਹੋਏਗੀ, ਉਹ ਸਿੰਗੜਨ ਵਾਲੀ ਹੋਏਗੀ ਜੇ। ਫਿਰ ਐਡਵਾਈਜ਼ ਕਲਰ ਨਾ ਕਰਵਾਣਾ, ਫੇਰ ਤੁਸੀਂ ਪਿਆ ਰਹਿਨ ਦੇਨਾ, ਇੱਕ-ਦੋ ਸਾਲ ਤੱਕ ਆਪੇ ਸਵਾ ਲੈਣਾ ਕੁੱਛ ਕਰਕੇ।
ਅੱਛਾ-ਅੱਛਾ, ਐਵੇਂ ਕਰ ਲੈਨੀ ਆ, ਫਿਰ ਪੁੱਛ ਲਾਂਗੀ ਨਾ ਡਾਏ ਵਾਲੇ ਤੋਂ।
ਹੂੰ, ਪਹਿਲੇ ਉਹਦੇ ਕੋਲ ਵੀ ਪੁੱਛ ਲੈਨਾ। ਕੁਛ ਉਹ ਵੀ ਦੱਸ ਦਿੰਦੇ ਨੇ, ਕਲਰ ਕਿਹੜੇ-ਕਿਹੜੇ ਸੋਨੇ ਨੇ, ਕਲਰ ਦਾ ਕੋਈ ਆਈਡੀਆ ਲਿੱਤਾ, ਕਿਹੜਾ ਕਰਵਾਣਾ ਏ?
ਨਹੀਂ ਕਲਰ ਤੇ ਨਹੀਂ, ਬਸ ਮੈਨੂੰ ਨਾ ਵੈਸੇ ਜ਼ਿਆਦਾ ਲਾਈਟ ਪਸੰਦ ਨੇ। ਡਾਰਕ ਕਲਰ ਨਹੀ।
ਸੀ ਹਾਂ, ਮਤਲਬ ਕਿ ਬੜਾ ਲਾਈਟ ਵੀ ਨਾ ਲੋ, ਬੜਾ ਡਾਰਕ ਬਨਾ ਨੋਮਲ ਜਾਂ ਵਿੱਚ ਘਰਦਾ, ਹਾਂ। ਇੰਗਲਿਸ਼ ਟੋਨ ਜੋ ਹੋਗਿਆ।
ਹਾਂ, ਇੰਗਲਿਸ਼ ਟੌਨ ਹੁੰਦੀਆ।
ਸੀ ਗ੍ਰੀਨ ਉੱਤੇ ਚਲੇ ਜਾਓ, ਸੀ ਗ੍ਰੀਨ ਉਹ ਅੱਛਾ ਲੱਗਦਾ ਕਲਰ, ਇੰਗਲਿਸ਼ ਟੋਨ ਜਾਂਦੀ ਉਹ ਵੀ ਨਾ। ਤੇ, ਐਦੇ'ਚ ਸੀ ਗ੍ਰੀਨ, ਮੈਂ ਤੇ ਪਤਾ ਹਾਂ, ਸੀ ਗਰੀਨ ਉੱਤੇ ਚਲੇ ਜਾਓ। ਉਹ ਕਲਰ ਚਾਟ ਵੀ ਹੁੰਦਾ ਨਾ, ਉਹ ਕਲਰ ਚਾਟ ਵੀ ਦਿਖਾ ਦਿੰਦੇ ਨੇ। ਉੱਥੋਂ ਵੀ ਆਈਡੀਆ ਲੱਗ ਜਾਂਦਾ। ਜਾਂ ਮੈਂ ਤੇ ਪਤਾ ਕੀ ਕਰਦ ਜਾਂ ਹੁਣ ਜਿਵੇਂ ਕਲਰ ਨੂੰ ਲੈ ਕੇ ਮੈਂ ਪਰੇਸ਼ਾਨ ਆ, ਕਿ ਮੇਰੇ ਕੋਲ ਐ ਵਾਲਾ ਕਲਰ, ਇਹ ਵਾਲਾ ਕਲਰ, ਮਿਲ ਦੇ ਨਾ। ਜੇ ਤੁਸੀਂ ਕਰੋ ਬਨਾਰਸ ਸੀ ਸੂਟ ਦੀ ਉਹ ਪਿੰਨ ਡਰੈਸ ਤੇ ਪੁੱਛੋ। ਕਿ ਬਨਾਰਸੀ ਸੂਟ ਸ਼ੋਅ ਦਿਖਾਰਾ। ਜਦੋਂ ਸ ਬਨਾਰਸੀ ਸੂਟ ਦਿਖਾਇਆ ਕਰ, ਜਿਹੜਾ ਕਲਰ ਤੁਹਾਨੂੰ ਪਸੰਦ ਆ। ਉਹ ਕਲਰ ਦਾ ਸਕਰੀਨ ਸ਼ੋਟ ਖਿੱਚਣਾ, ਉਹਨੂੰ ਦਿਖਾ ਦੇਣਾ।
ਹਾਂ, ਨਹੀਂ ਮੈਂ ਵੈਸੇ ਵੀ ਕੋਈ ਡਿਜ਼ਾਇਨ ਵਗੈਰਾ ਹੁੰਦੇ ਆ ਨਾ ਤਾਂ ਮੈਂ ਪਿਨਡਰੈਸ ਤੋਂ ਈ ਦੇਖਦੀ ਆ। ਪਿੰਨਡਰੈਸ ਤੋਂ ਸ਼ੇਅਰ ਕਰਾਂਗੇ।
ਹਾਂ ਉੱਥੋ ਬਹੁਤ ਆਈਡੀਆ ਮਿਲ ਜਾਂਦੇ ਨੇ, ਪਿੰਨਡਰੈਸ ਤੋਂ ਨਾ। ਇਹ ਮਤਲਬ ਕਿ ਇੰਨਾ ਬੰਦਾ ਪਾਗ਼ਲ ਹੁੰਦਾ ਸਗੋਂ ਉਹਨੂੰ ਖੋਲ ਕੇ। ਇੱਕ-ਇੱਕ ਮੰਗੋਗੇ, ਉਹ ਦੱਸ ਦਿਖਾਂਦਾ। ਦਾ ਖੋਲੀ ਜਾਓ। ਉਹਦੇ ਅੱਗੋ ਹੋਰ ਡਿਜ਼ਾਈਨ ਨਿਕਲਦੇ ਰਹਿੰਦੇ ਨੇ। ਖੋਲੇ ਜਾਓ, ਹੋਰ ਡਿਜ਼ਾਇਨ ਨਿਕਲਦੇ ਰਹਿੰ ਦੇ ਨੇ। ਇਸ ਕਰਕੇ ਨਾ, ਉਹੀ ਐ ਕਿ ਪਿੰਨਟਰਸ ਤੇ ਜਾਓ। ਉੱਥੋਂ ਸਾਰਾ ਆਈਡੀਆ ਲੱਲੋ ਤੇ ਫਿਰ ਆਪਣੇ ਟੇਲਰ ਨੂੰ ਕਹਿ ਕੇ ਉੱਥੋਂ ਸਿਲਵਾ ਲੋ।
ਹੂੰ, ਚਲ ੲੈਦਾਂ ਈ ਕਰਦੀ ਆ ਮੈਂ ਨਾ।
ਬਸ ਹਾਂ।
ਹਮ। ਚਲੋ, ਨਹੀਂ ਸਹੀ ਐ। ਵੈਸੇ ਤੁਹਾਡੀ ਐਡਵਾਈਜ਼ ਵੀ ਅੱਛੀ ਏ।
ਚਲੋ, ਥੈਂਕ ਊ, ਤੁਸੀਂ ਇਸ ਕਾਬਿਲ ਤੁਸੀਂ ੲੈਸ ਕਾਬਿਲ ਸਮਝਿਆ ਮੈਨੂੰ, ਚਲੋ ਜੀ।
ਸੁਜੈਸ਼ਨ ਦਿੰਦੇ ਓ ਤੁਸੀਂ।
ਆ, ਚਲੋ ਕੋਈ ਨੀ। ਆਨਾ ਫਿਰ ਘਰ ਆਨਾ ਹੈਂ ਠੀਕ ਐ, ਓਕੇ ਜੀ। ਸ ਸਾਸਰੀ ਕਾਲ ਮੈਂ ਵੀ ਕੰਮ ਕਰਾਂ। ਓਕੇ ਜੀ, ਬਾਏ-ਬਾਏ। ਸ਼ਾਸਰੀ ਕਾਲ।
ਠੀਕ ਐ ਜੀ।